ਹੈਲੋ, ਹੈਲੋ ਹੈਲੋ, ਸਸ਼੍ਰੀ ਕਾਲ ਜੀ, ਜੀ ਹੋਰ ਕੀ ਹਾਲ ਜੇ
ਹੋਰ, ਕੀ ਕਰੀ ਜਾਂਦੇ
ਬਸ ਇਦਾਂ ਈ
ਅੱਛਾ, ਰੋਟੀ- ਰੂਟੀ ਅੱਛਾ, ਅੱਛਾ ਰੋਟੀ- ਰੂਟੀ ਖਾਲੀਏ?
ਹਾਂਜੀ, ਹਾਂਜੀ।
ਦਸੋ, ਕੀ ਬਣਾਇਆ ਅੱਜ ਹੋਰ?
ਆਪਾਂ ਬਣਾਇਆ ਅੱਜ, ਪਨੀਰ ਦੀ ਪੁਰਜੀ ਬਣਾਈ।
ਅੱਛਾ, ਅੱਛਾ, ਚਾਅ ਚੂ ਪੀ ਲੀ?
ਹਾਂਜੀ।
ਅੱਛਾ, ਅੱਛਾ ਤੇ ਚਲੋ ਨਾ ਆਪਾ ਵੀਰਜੀ ਇੱਕ ਗਲ ਕਾਰਦੇ ਆਂ ਅੱਜ, ਵੀ ਆਪਾਂ, ਜੇੜੇ ਬੱਚਿਆਂ ਨੂ ਫੋਨ ਫੜਾਉਨੇ ਆ ਓਦੇ ਫੋਨ ਫੜਾਉਣ ਦੇ ਫੈਦੇ ਤੇ ਨੁਕਸਾਨ ਕੀ, ਕੀ ਹੁੰਦੈ?
ਬੱਚਿਆਂ ਨੂ ਛੋਟੀ ਉਮਰ ਚ ਫੋਨ ਨੀ ਫਡਾਉਣਾ ਚਾਈਦਾ।
ਹਾਂਜੀ, ਬਿਲਕੁਲ ਸਈ ਗਲ ਹੈ, ਹਾਂਜੀ, ਹਾਂਜੀ।
ਹਾਂਜੀ
ਨੁਕਸਾਨ ਬਹੁਤ ਜਿਆਦਾ ਹੁੰਦਾ ਵਾ
ਹਾਂਜੀ ਹਾਂਜੀ।
ਹਾਂਜੀ।
ਹਾਂਜੀ ਉੱਚਾ
ਪੜ੍ਹਾਈ ਲਈ ਸਿੱਖਿਆ ਵਾਲੀਆਂ ਵੀਡੀਓ ਇਹਨਾਂ ਨੂੰ ਹਾਂਜੀ
ਹਾਂਜੀ ਹਾਂਜੀ ਨੁਕਸਾਨ ਇਹ ਹੁੰਦਾ ਵੀ ਬੱਚਿਆਂ ਦੀਆਂ ਅੱਖਾਂ ਖਰਾਬ ਹੁੰਦੀਆਂ ਵਾਂ ਕੁਛ
ਸਕਰੀਨ ਦੇਖਣ ਨਾਲ ਅੱਖਾਂ ਅਸਰ ਪੈ ਜਾਂਦਾ ਵਾ
ਹਾਂਜੀ ਹਾਂਜੀ।
ਨ ਖਰਾਬ ਹੋ ਜਾਂਦੀ ਮੁਲਕੇ ਰਾਤ ਹੂੰ ਵਰਤਨ ਵਰਤਿਆ ਨੀ ਜਾਂਦਾ ਮੁੜਕੇ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ।
ਬਾਹਰ ਖੇਡਣ ਲਈ ਕਸਰਤ ਘੱਟ ਕਰਨੀ ਚਾਹੀਦੀ ਆ।
ਹਾਂਜੀ ਹਾਂਜੀ।
ਪੜ੍ਹਾਈ ਵਿੱਚ ਧਿਆਨ ਜ਼ਿਆਦਾ ਲਗਾਉਣਾ ਚਾਹੀਦਾ
ਹਾਂਜੀ ਜੀ ਬਿਲਕੁਲ ਸਹੀ ਗੱਲ ਆ।
ਹਾਂਜੀ।
ਹਾਂਜੀ। ਅਤੇ ਇਹ ਇਹਦਾ ਮਤਲਬ ਕਿ ਆਪਾਂ ਨੂੰ ਆਪ ਆਪਾਂ ਦੇ ਬੱਚਿਆਂ ਨੂੰ ਫੋਨ ਫਾਨ ਫੜਾਉਂਦੇ ਹਾਂ
ਹਾਂਜੀ।
ਵੀ ਬਹੁਤ ਜ਼ਿਆਦਾ ਗ਼ਲਤ ਗੱਲ ਆ ਬੱਚਿਆਂ ਨੂੰ ਫੋਨ ਨਹੀਂ ਫੜਾਉਣੇ ਚਾਹੀਦੇ ਨਾ।
ਹਾਂਜੀ।
ਕਿ ਜਿਹੜੇ ਬੱਚੇ ਆ ਵੀ ਉਹ ਵੀ ਫੋਨਾਂ ਦਾ ਉਹਨਾਂ ਨਾਲ ਗ਼ਲਤ ਅਸਰ ਪੈਂਦਾ ਵਾ।
ਹਾਂਜੀ।
ਬੱਚਿਆਂ ਨਾਲ ਫੋਨਾਂ ਤੇ ਗਲਤ ਅਸਰ ਪੈਂਦਾ। ਹਾਂਜੀ। ਹੋਰ ਏਦੇ ਨੁਕਸਾਨ ਕੀ ਕੀ ਹੁੰਦੇ ਜੀ?
ਨੁਕਸਾਨ ਇਹੀ ਹੁੰਦੇ ਆ ਜੀ। ਅੱਖਾਂ ਤੇ ਅਸਰ ਪੈ ਜਾਂਦਾ ਵਾ। ਨੀਂਦ ਖ਼ਰਾਬ ਹੋ ਜਾਂਦੀ ਆ। ਖਾਸ ਕਰਕੇ ਜੇ ਰਾਤ ਨੂੰ ਫੋਨ ਵਰਤਿਆ ਜਾਵੇ। ਬਾਹਰ ਖੇਡਣ ਲਈ ਜਾਓ।
ਹਾਂਜੀ ਹਾਂਜੀ।
ਕਸਰ ਕਸਰਤ ਘੱਟ ਹੋ ਜਾਂਦੀ ਹੈ। ਚੰਗਾ ਫਿਰ ਚੰਗਾ ਪੜਾਈ ਵਿਚ ਧਿਆਨ ਜਾਦਾ ਜਾਣਾ ਚਾਹੀਦਾ। ਮੋਬ ਮੋਬਾਇਲ ਦੀ ਆਦਤ ਛੜਾਉਣੀ ਚਾਹੀਦੀ।
ਹਾਂਜੀ, ਹਾਂਜੀ, ਹਾਂਜੀ।
ਹਮ ਬਸ ਚ ਆਈ।
ਅੱਛਾ ਅੱਛਾ ਬੱਚਿਆਂ ਨੂੰ ਫੋਨ ਫੜਾਉਣ ਦਾ ਕਿੰਨਾ ਗਲਤ ਅਸਰ ਪੈਂਦਾ। ਪਤਾ ਹੀ ਹੈ ਤੁਹਾਨੂੰ ਹਨਾਂ।
ਹਾਂਜੀ ਹਾਂਜੀ।
ਹਾਂਜੀ। ਹੋਰ
ਬਸ ਏਦਾ ਕਰ ਕੇ।
ਅੱਛਾ ਅੱਛਾ। ਬਹੁਤ ਵਧੀਆ ਨਹੀਂ ਬਸ ਤਾਈ ਸੈਰ ਸੁਰ ਕਰੀ ਜਾਂਦੇ ਹਾਂ।
ਬੱਚਿਆਂ ਨੂੰ ਇਹ ਅਸਰ ਪੈਂਦਾ ਵਾ।
ਅੱਛਾ-ਅੱਛਾ ਫੋਨਾਂ ਨਾਲ ਕੀ ਕਹਿੰਦਾ ਬੱਚਿਆਂ ਨੂੰ ਅਸਰ।
ਹੁਣ ਫੋਨ ਦਾ ਨੁਕਸਾਨ ਇਹ ਹੁੰਦਾ ਕਿ ਫਾਇਦੇ ਵੀ ਆ। ਪੜ੍ਹਾਈ ਲਈ ਸਿੱਖਿਆ ਵਾਲੀਆਂ। ਐਪਾਂ ਦੇ ਵੀਡੀਓ ਮਦਦ ਮਿਲਦੀ ਹੈ।
ਹਾਂਜੀ।
ਹਨਾ।
ਹਾਂਜੀ।
ਨੁਕਸਾਨ ਇਹ ਹੁੰਦਾ ਕਿ ਆਪਾਂ ਨੂੰ ਸਕਰੀਨ ਦੇਖਨ ਨਾਲ ਅੱਖਾਂ ਦਾ ਅਸਰ ਪੈ ਜਾਂਦਾ।
ਹਾਂਜੀ-ਹਾਂਜੀ।
ਪੈ ਸਕਦਾ ਹੋ ਨੀਂਦ ਖ਼ਰਾਬ ਹੋ ਜਾਂਦੀ ਆ ਖ਼ਾਸ ਕਰਕੇ। ਜੇ ਰਾਤ ਨੂੰ ਫੋਨ ਫੜੀਏ ਤੇ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ, ਤੁਹਾਡੀ ਹਾਂਜੀ।
ਖੇਡਣ ਲਈ ਜਾਂ ਬੱਚਿਆਂ ਨੂੰ ਭੇਜ ਦੇਣ ਕਸਰਤ ਘੱਟ ਹੋ ਜਾਂਦੀ ਹੈ। ਪੜ੍ਹਾਈ ਵਿੱਚ ਧਿਆਨ ਘੱਟ ਲੱਗਦਾ ਵਾ।
ਹਾਂਜੀ-ਹਾਂਜੀ।
ਮੋਬਾਇਲ ਦੀ ਆਦਤ ਪੈ ਸਕਦੀ ਹੈ।
ਹਾਂਜੀ-ਹਾਂਜੀ-ਹਾਂਜੀ।
ਨੈਟ ਨੀ ਜਿਆਦਾ ਆਪਾਂ ਨੂੰ ਯੂਜ ਕਰਨਾ ਚਾਹੀਦਾ ਜਿਆਦਾ।
ਵਿਆਹ ਹੋ ਕੇ ਆਪਾ ਨੂੰ ਇਨਾਂ ਜ਼ਿਆਦਾ ਆਪਾਂ ਨੂੰ ਯੂਜ ਨਹੀਂ ਕਰਨਾ ਚਾਹੀਦਾ ਵੀ ਆਪਾਂ ਨੇ ਬ। ਜਿਵੇਂ ਆਪਣਾ, ਬੱਚਿਆਂ ਦਾ ਉਹੀ। ਪੜ੍ਹਾਈਆਂ ਦਾ ਜਿਹੜਾ ਵੀ ਬੱਚੇ ਆ ਜਿਹੜੇ ਵੀ ਉਹਨਾਂ ਦਾ ਧਿਆਨ ਘੱਟ ਜਾਂਦਾ ਵਾ।
ਹਾਂਜੀ।
ਫਿਰ ਪੜ੍ਹਾਈ-ਪੜੂਈ ਵੀ ਨਹੀਂ ਚੱਜ ਨਾਲ ਕਰਦੇ ਬੱਚੇ।
ਛੋਟੇ ਬੱਚੇ ਦੇ ਦਿਮਾਗ ਚ ਜਾਣਾ ਹੁੰਦਾ ਹੈ। ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਕਰੀਨ ਭਾਸ਼ਾ ਜਾਣ ਸਿੱਖਣ ਲਈ ਧਿਆਨ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹਾਂ।
ਹਾਂਜੀ।
ਹਾਂਜੀ।
ਹਾਂਜੀ, ਹੋਰ ਵੀ ਵੱਧੂ ਹੁੰਦੇ ਤੁਹਾਨੂੰ ਪਤਾ ਹੀ ਆ।
ਨ ਸੌਣ ਤੋ ਪਹਿਲਾਂ ਮੈ ਬਹਿ ਜਾਣਗੇ ਬਰਤਨ ਲਈ ਨੀਦ ਤਾ ਖਰਾਬ ਹੋ ਜਾਂਦੀ ਮੁੜ ਕੇ ਬ
ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਤੁਹਾਡੀ। ਹਾਂ ਹਾਂਜੀ-ਹਾਂਜੀ, ਦ ਉਹੋ ਫ ਹਾਂਜੀ।
ਬੱਚਿਆਂ ਨੂੰ ਜਿਵੇਂ ਮੋਬਾਇਲ ਫੜਾ ਦੇ ਉੱਹ ਫੜਾਣਾ ਨੀ ਚਾਹੀਦਾ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਹੈ। ਫਿਰ ਬੱਚਿਆਂ ਨੂੰ ਮੋਬਾਇਲ ਨਹੀਂ ਜ਼ਿਆਦਾ ਫੜਾਨਾ ਚਾਹੀਦਾ।
ਹਾਂਜੀ।
ਹਾਂਜੀ। ਫਿਰ ਬੱਚੇ ਨੂੰ ਮੋਬਾਇਲ ਫੜੋਨ ਨਾਲ ਵੀ ਬਹੁਤ ਜ਼ਿਆਦਾ ਸ਼ਰੀਰ ਖਰਾਬ ਹੁੰਦਾ।
ਹਾਂਜੀ।
ਠੀਕ, ਬੱਚੇ ਜਿਹੜੇ ਫੋਨ ਫੋਨ ਚ ਸਾਰੀ ਦਿਹਾੜੀ ਵੜੇ ਰਹਿੰਦੇ।
ਹਾਂਜੀ-ਹਾਂਜੀ।
ਹੋਰ ਸੁਣਾਓ।
ਹਾ, ਬਸ ਵਧੀਆ।
ਅੱਛਾ-ਅੱਛਾ। ਸੁਣਾਔ ਹੋਰ ਕੀ ਕਰੀ ਜਾਂਦੇ?
ਬਸ ਇਸਤਰਾ ਹੀ ਬੈਠੇ ਹਾਂ।
ਕੀ ਤੁਹਾਨੂੰ ਪਤਾ ਵੀ ਬੱਚੇ ਬੱਚਿਆਂ ਨੂੰ ਫੋਨ ਫੜਉਣ ਦੇ ਬਹੁਤ ਸਾਰੇ ਗਲਤ ਨੁਕਸਾਨ ਹੁੰਦੇ ਆ ਵੀ ਗਲਤ ਅਤੇ ਨੁਕਸਾਨ ਤੇ ਫਾਇਦੇ ਕੀ, ਕੀ ਹੁੰਦੇ ਆ?
ਫੋਨ ਦੇ ਨੁਕਸਾਨ ਤੇ ਬਹੁਤ ਜਿਆਦਾ ਫਾਇਦੇ ਨੀ।
ਤੁਹਾਨੂੰ ਪਤਾ ਹੀ ਹੈ ਵੀ ਕੀਸਣ ਦਾ ਸਾਰਾ ਰੁੱਖ
ਹੂੰ।
ਹਾਂਜੀ।
ਹੋਰ ਕੀ ਕਰਦੇ ਪਏ?
ਬਹੁਤ ਵਧੀਆ ਅਸੀ ਕੀ ਕਰਨਾ?
ਹਾਂਜੀ, ਨੁਕਸਾਨ ਏ ਜ਼ਿਆਦਾ ਵਰਤਣ ਨਾਲ ਅਖਾ ਖਰਾਬ ਹੋਣ ਦਾ ਖਤਰਾ ਵਾ।
ਹਾਂਜੀ।
ਜ ਆਪਾਂ ਲੰਮੇ ਸਮੇਂ ਸਕਰੀਨ ਵੇਖੀ ਜਾਈਏ, ਅੱਖਾਂ ਖਰਾਬ ਕਈਆਂ ਦੀਆਂ ਨੀਂਦ ਖ਼ਰਾਬ ਹੁੰਦੀ ਆ ਰਾਤ ਨੂੰ ਮੋਬਾਇਲ ਦੇਖ ਕੇ। ਆਖਾ ਨਾਲ ਨੀਂਦ ਰਾਤ ਨੀ ਆਉਂਦੀ। ਪੜ੍ਹਾਈ ਵਿੱਚ ਧਿਆਨ ਘੱਟ ਲੱਗਦਾ ਵਾ ਗੇਮਾਂ ਤੇ ਵੀਡੀਓ ਕਰਕੇ ਮਨ ਪੜਾਈ ਤੋਂ ਹਟ ਜਾਂਦਾ ਵਾ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ
ਘੱਟ ਹੋ ਜਾਂਦਾ ਵਾ।
ਹਾਂਜੀ-ਹਾਂਜੀ।
ਬਾਰ ਦੌੜਨਾ-ਖੇਡਣਾ ਤੇ ਕਸਰਤ ਘੱਟ ਹੋ ਜਾਂਦੀ ਹੈ ਜੇਵੇਂ ਕਿ
ਜਗੀਰ ਵੀ ਆਹੋ ਵੀ ਜਿਹੜਾ ਵੀ ਆਪ ਬੱਚੇ ਜਦੋ ਫੋਨ ਫੜ ਲੈਂਦੇ ਆ ਵੀ ਉਦੋਂ ਚਿੜਚਿੜੇ ਜੇ ਰਹਿੰਦੇ ਆ।
ਚਿੜਪ ਜਾਂ ਮੋਬਾਇਲ ਨਾ ਮਿਲੇ ਤੇ ਕੋਈ ਬੱਚਿਆਂ ਨੂੰ ਗੁੱਸਾ ਕਰਨ ਲੱਗ ਪਿਆ ਤੇ ਗਲਤ ਸਮੱਗਰੀ ਖ਼ਤਰਾ ਬੰਦਾ।
ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਹਾਂਜੀ।
ਹਰ ਚੀਜ਼ ਬਚਣ ਠੀਕ ਹੁੰਦੀ।
ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ।
ਆਦਤ ਪੈ ਦੇ ਬਾਰ, ਬਾਰ ਫੋਨ ਚੈੱਕ ਕਰਨ ਦੀ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਿਲਕੁਲ।
ਸਭ ਤੋਂ ਜ਼ਰੂਰੀ ਗੱਲ ਇਹ ਹੈ, ਥੋੜ੍ਹਾ ਸਮਾਂ ਮਾਪਿਆਂ ਦੀ ਨਿਗਰਾਨੀ ਫੈਦਾ ਜਰੂਰੀ ਹੁੰਦਾ ਵਾ।
ਹਾਂਜੀ, ਹਾਂਜੀ ਬਿਲਕੁਲ।
ਸਾਰਾ ਦਿਨ ਮੋਬਾਇਲ ਦਾ ਨੁਕਸਾਨ ਜ਼ਿਆਦਾ ਅੱਜ ਕੱਲ੍ਹ ਡੈਕਟਰ ਵੀ ਕਹਿੰਦੇ ਹਨ। ਕਹਿੰਦੇ ਆ ਕਿ ਛੋਟੇ ਬੱਚਿਆਂ ਨੂੰ ਬਹੁਤ ਲੰਮਾ ਸਕਰੀਨ ਨਾ ਦੋ
ਹਾਂਜੀ, ਹਾਂਜੀ, ਹਾਂਜੀ ਬਿਲਕੁ
ਦੇਣਾ ਚਾਹੀਦਾ। ਇਸ ਲਈ ਮੋਬਾਇਲ ਸਿੱਖਣ ਲਈ ਤੇ ਠੀਕ ਹੈ, ਪਰ ਸਾਰਾ ਦਿਨ ਨਾ ਫੜਾਉਣਾ ਨੀ ਚਾਹੀਦਾ ਠੀਕ ਨਹੀਂ ਹੁੰਦਾ।
ਸਹੀ ਗੱਲ ਹਾਂਜੀ ਵੀ ਜਿਹੜਾ ਫੋਨ ਫੜਾਉਣਾ ਉਹ ਠੀਕ ਨਹੀਂ ਹੁੰਦਾ ਆਪਾਂ ਬੱਚਿਆਂ ਨੂੰ ਜਦੋਂ ਫੜਾ ਛੱਡਦੇ ਹਾਂ ਆਪਾਂ ਕਿ ਆਪਣੇ ਬੱਚੇ ਫੋਨ 'ਤੇ ਲੱਗੇ ਰਹਿੰਦੇ ਆ।
ਹਾਂਜੀ।
ਫੇਰ ਜਦੋਂ ਸਕੂਲਾਂ ਵੀ ਆਉਂਦੇ ਉਦੋਂ ਵੀ ਫੋਨ ਟਿਊਸ਼ਨ ਆਉਂਦੇ ਉਦੋਂ ਫੋਨ ਜਦੋਂ ਸੋਣਾ ਉਦੋਂ ਹੂਣ ਰੋਟੀ ਖਾਣੀ ਉਦੋਂ ਫੋਨ
ਹਾਂਜੀ ਜੀ ਅਸੀ ਨਾਲ ਵਰਤਾ ਜਾਵੇ ਤੇ ਪੜ੍ਹਾਈ ਵਿੱਚ ਮਦਦ ਵੀ ਔਨਲਾਈਨ ਕਰਨੀ ਚਾਹੀਦੀ ਕਲਾਸਾਂ ਵੀ ਵਾਲੀਆਂ ਵੀਡੀਓ ਵੀ ਭਾਸ਼ਾਵਾਂ ਗਿਣਤੀ
ਹਾਂਜੀ-ਹਾਂਜੀ।
ਸਕਦੇ ਅਪਾਂ ਨਾ, ਨਵੀਂ ਮਿਲ ਦੀ ਏ। ਦੁਨੀਆਂ ਬਾਰੇ ਕਈ ਚੀਜ਼ਾਂ ਹੁੰਦੀਆਂ ਵਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਹੁੰਦੀਆਂ, ਹਾਂਜੀ, ਬੋਤ ਜ਼ਿਆਦੀਆਂ।
ਮਾਪਿਆਂ ਨਾਲ ਸੰਪਰਕ ਕਰਨਾ ਚਾਈਦਾ, ਜ਼ਰੂਰੀ ਭੈਣ, ਤੇ
ਹਾਂਜੀ, ਹਾਂਜੀ-ਹਾਂਜੀ।
ਹਾਂਜੀ, ਡਰਾਇੰਗ ਬਹੁ ਵੀਡੀਓ ਬਣਾਉਣੇ ਵਰਗੀਆਂ ਗੱਲਾਂ ਸਿੱਖ ਸਕਦੇ ਆਪਾਂ।
ਹਾਂਜੀ-ਹਾਂਜੀ, ਤੇ ਫਿਰ ਤੇ ਇਨ ਗੁਣਾਂ ਆਪਾਂ ਨੂੰ ਵੀ ਫ਼ੈਦਾ ਵੀ ਹੁੰਦਾ ਵਾ।
ਹਾਂਜੀ, ਨੁਕਸਾਨ ਜੇ ਜ਼ਾਦਾ ਵਰਤਣ ਲੀ, ਅੱਖਾਂ ਖ਼ਰਾਬ ਹੋਣ ਦਾ ਖਤਰਾ। ਤਰਾ
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਤਾੱਡੀ। ਨੁਕਸਾਨ ਵੀ ਬੋਤ ਜ਼ਾਦਾ ਹੁੰਦਾ ਏ।
ਹਾਂਜੀ।
ਹਾਂਜੀ।
ਸਮਾਂ ਸਕਰੀਨ ਨਾਲ ਖਰਾਬ ਹੁੰਦਾ ਵਾ, ਥੱਕ ਜਾਂਦੀਆਂ ਅਖਾੱ।
ਹਾਂਜੀ-ਹਾਂਜੀ।
ਨੀਂਦ ਵੀ ਖ਼ਰਾਬ ਹੁੰਦੀ ਅਪਣੀ, ਰਾਤ ਨੂ ਮੁਬੈਲ ਦੇ ਨੀਂਦ ਨਾਲ ਹੁੰਦੀ ਆ।
ਹਾਂਜੀ-ਹਾਂਜੀ, ਤੁਹਾਨੂੰ ਖ਼ਰਾਬ
ਪੜਾਈ ਵਿਚ ਧਿਆਨ ਘੱਟ ਦੇਨਾ ਘੱਟ ਰਹਿੰਦਾ ਬੱਚਿਆਂ ਦਾ।
ਵੀ, ਤਾਨੂੰ ਹੁਣ ਪਤਾ ਵਾ ਵੀ ਜਦੋਂ ਵੀ ਬੱਚੇ ਹੁਣ, ਰਾਤ ਨੂੰ ਜਦੋਂ ਹੁਣ ਸੌਂਦੇ ਵਾ, ਉਦੋਂ ਕਹਿੰਦੇ ਵੀ ਫੋਨ ਦਵੋ ਉਹਨੂੰ। ਵੀ, ਆਪਾਂ ਉਦੋਂ ਵੀ ਆਪਾਂ ਫੋਨ ਫੜਾ ਦਿਨੇ ਹਾਂ, ਸੋੰਦੇ ਨੀ ਜਦੋਂ। ਸੌਂਦੇ ਵੀ ਤਾਂ ਬਾਰਾਂ-ਬਾਰਾਂ, ਇੱਕ-ਇੱਕ ਵਜੇ ਤੱਕਰ ਵਾ। ਫੇ ਬਹੁਤ ਗਲਤ ਕੰਮ ਹੋ ਜਾਂਦਾ, ਫੇਰ ਸਵੇਰੇ ਉੱਠਣਾ ਵੀ ਹੁੰਦਾ ਨਾ, ਸਕੂਲੇ ਜਾਣਾ ਹੁੰਦਾ। ਫਿਰ ਥੋੜ੍ਹਾ ਚਿਰ, ਉਦੋਂ ਫੋਨ ਵੇਂਦੇ ਆ। ਫੇਰ ਸਕੂਲੇ ਜਾਂਦੇ ਵਾ, ਫੇਰ ਥੋੜਾ ਕੀਤਾ, ਪੜਕੇ ਆਂਦੇ, ਜੇ ਨਈ ਆਂਦੇ, ਫੇਰ ਵੀ ਆ ਕੇ ਉਦੋਂ ਫੋਨ ਫੜ੍ਹਦੇ ਆ। ਫੇਰ, ਜਦੋਂ ਵੀ ਆਪਾਂ ਟਿਊਸ਼ਨ ਬੱਚਿਆਂ ਨੇ ਜਾਣਾ ਹੁੰਦਾ ਵੀ ਉਦੋਂ ਫੋਨ ਆ ਕੇ ਫੋਨ ਫੜਦੇ। ਟਵਿਸ਼ਨ ਜਾਣਾ ਹੁੰਦਾ, ਟਵਿਸ਼ਨ ਜਾ ਕੇ ਆ ਕੇ ਫ ਫਿਰ ਲੈ ਵੇਖਦੇ ਫੋਨ ਫਿਰ ਤਾਨੂੰ ਪਤਾ, ਕਿੱਡਾ ਗ਼ਲਤ ਹੁੰਦਾ ਜੇ।
ਹਾਂਜੀ।
ਹਨਾ ਕਿੱਡਾ ਗ਼ਲਤ ਹੁੰਦਾ, ਇਸ ਤਰਾਂ ਵੀ ਬੱਚਿਆਂ ਨੂੰ ਵੀ ਫੋਨ ਫੜੋਣਾ ਨਹੀਂ ਚਾਹੀਦਾ। ਹਾਂਜੀ।
ਹੁੰ।
ਹੋਰ, ਸੁਣਾਉ ਕੀ ਕਰੀ ਜਾਂਦੇ?
ਬਸ, ਇਸ ਤਰਾਂ ਹੀ ਬੈਠੇ ਹਾਂ।
ਅੱਛਾ -ਅੱਛਾ, ਰੋਟੀ-ਰੂਟੀ ਖਾ ਲੀ ਜੇ?
ਹਾਂਜੀ-ਹਾਂਜੀ।
ਅੱਛਾ-ਅੱਛਾ, ਹੋਰ ਚਾਹ-ਚੂਹ ਪੀ ਲਈ? ਅੱਛਾ-ਅੱਛਾ, ਅੱਛਾ, ਹੋਰ। ਬਹੁਤ ਵਧੀਆ, ਚਲੋ, ਠੀਕ ਏ ਵੀਰ ਜੀ ਸਤਿ ਸ੍ਰੀ ਅਕਾਲ ਕਾਲ, ਆਪਾਂ ਜੁੜਦੇ ਫਿਰ ਆ ਆਪਾਂ ਦੁਬਾਰਾ। ਕਰਦੇ ਆ, ਤਾਡੇ ਨਾਲ ਗੱਲ ਆਪਾਂ। ਠੀਕ ਐ ਵੀਰ ਜੀ। ਧੰਨਵਾਦ ਫਿਰ।